ਹਾਂਜੀ ਸਤਿ ਸ਼੍ਰੀ
ਹਾਂਜੀ ਹਾਂਜੀ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਹਾਂਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰ ਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਭਵਤ ਜੀ ਹੋਰ ਸੁਣਾਈਏ ਜੀ ਠੀਕ
ਆਹੋ ਸਭ ਠੀਕ ਠਾਕ ਵ
ਸਭ ਵਧੀਆ ਹੋਰ ਘਰ ਪਰਿਵਾਰ ਸਭ ਠੀਕ ਠਾਕ
ਠਾਕ ਵਧੀਆ ਸਭ ਠੀਕ ਠਾਕ ਵਧੀਆ
ਕਿਵੇਂ ਚੱਲ ਰਿਹਾ ਸੀ ਮੌਸਮ ਮੂਸਮ ਦਾ ਕੀ ਹਾਲ
ਹਮ ਮੌਸਮ ਬਸ ਵਿਗੜਿਆ ਹੀ ਹੋਇਐਂ ਮੌਸਮ ਸਮਾਜ
ਅੱਛਾ
ਹਾਂ ਮੌਸ ਬਸ ਕਦੀ ਬਾਰਿਸ਼ ਤੇ ਕਦੀ ਕੁਛ ਬਸ ਸਹੀ ਐ ਮੌਸਮ ਇੱਧਰ ਸਾਡੇ
ਗਰਮੀ ਗਰਮੀ ਨੀ ਹੈ ਤੁਹਾਡੇ
ਨਹੀਂ ਨਹੀਂ ਏਨੀਂ ਨੀ ਹੈ ਸਵੇਰੇ ਤੇ ਬੜਾ ਵਧੀਆ ਸੀ ਪਰਸੋਂ ਤੇ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਦਾ ਏ
ਹਾਂ ਹਾਂ ਮੌਸਮ ਮੌਸਮ ਤਾਂ ਸਮਝ ਨਹੀਂ ਆਉਂਦਾ ਸਾਡੇ ਇੱਧਰ ਵੀ ਇਝ ਹਿਸਾਬਤਾਬ ਹੋਆ ਦੈ ਦੋ ਤਿੰਨ ਦਿਨ ਪਹਿਲਾਂ ਪਹਿਲੇ ਸਾਡੇ ਚੰਗੀ ਗਰਮੀ ਸੀ ਐਨ ਬੜੀ ਜ਼ਿਆਦਾ ਤੇ ਕੱਲ੍ਹ ਔਰ ਪਰਸੋਂ ਤੋਂ ਹਾਂ ਤੇ ਹੁਣ ਮਤਲਬ ਉਹ ਕੱਲ ਪਰਸੋਂ ਹਨੇਰੀ ਨੂਰੀ ਜਿਹੀ ਪਈ ਹੈ ਨਾ, ਉਸ ਤੋਂ ਬਾਅਦ ਫਿਰ ਜਦੋਂ ਠੰਡਕ ਹੋ ਗਈ ਹੈ ਤੇ ਏਸੀ ਉਸੀ ਵੀ ਨਹੀਂ ਚੱਲੇ ਫਿਰ ਨਾ ਏਸੀ ਨਾ ਪੱਖੇ ਉਹ ਠੰਡਕ ਜ਼ਿਆਦਾ ਸੀ ਉਹ ਬਸ ਇਹ ਤਾਂ ਮੌਸਮ ਦਾ ਸਮਝ ਹੀ ਨਹੀਂ ਆਉਂਦਾ ਦਾ ਮੌਸਮ ਇਕਦਮ ਹੋ ਗਿਆ। ਕੀ ਜਾਂਦਾ ਪਿੱਛੇ ਮੌਸਮ ਕਹਿੰਦੇ ਇੰਨੀ ਬਾੜ ਆਈ ਏ, ਇਹ ਕਿਸੇ ਪਤਾ ਨੀ ਕੋਈ ਸ਼ੀਤਲਾ ਮੰਦਰ ਹੋਰ ਦੱਸੋ ਕਹਿੰਦੇ ਪਈ ਸੀ, ਉੱਧਰ ਕਹਿੰਦੇ ਬਾੜ ਆ ਗਈ ਏ ਹਾਂ ਪਹਾੜੀ ਇਲਾਕੇ ਚ
ਅੱਛਾ -ਅੱਛਾ ਉਹ ਤੇ ਬੱਦਲ ਫਟੇ ਬਿਨਾਂ ਥੋੜੀ ਹੋ ਸਕਦਾ ਬ
ਸ਼ਾਮੀ ਬਰਸਾਤ ਆਈ ਏ, ਸ਼ੀਤਲਾ ਮੰਦਿਰ ਪਤਾ ਨੀ ਕੋਈ ਦੱਸਦੇ ਵੀ ਕਹਿੰਦੇ ਦੋ, ਤਿੰਨ ਘਰਾਂ ਚ ਇੰਨਾ ਪਾਣੀ ਚਲਾ ਗਿਆ ਕਿ ਦੋ ਤਿੰਨ ਜਾਨੀਆਂ ਵੀ ਉੱਥੇ ਮਰ ਗਈਆਂ ਜਿਸ ਤਰ੍ਹਾਂ ਦਾ ਹਾਲਾਤ ਹੋਇਆ ਮਤਲਬ ਬੱਦਲ ਜਿਹੜਾ ਫਟਦਾ ਨਾ ਜੀ ਭੈਣ ਜੀ, ਬਹੁਤ ਦਿੱਕਤ ਹੁੰਦੀ ਹੈ ਇਹਦੇ ਨਾਲ ਇਹ ਸਮਝ ਲਓ ਕਿ ਬਈ ਅਗਰ ਇੱਕ ਵਾਰੀ ਫਟ ਜੇ ਬੱਦਲ ਤੇ ਇੱਕੋ ਦਮ ਬਈ ਜਿਵੇਂ ਟਨਾਂ ਦੇ ਹਿਸਾਬ ਨਾਲ ਪਾਣੀ ਹੁੰਦਾ ਇਕੱਠਾ ਕੀਤਾ ਹੈ ਬੱਦਲ ਨੇ ਉਹ ਸਾਰੇ ਦਾ ਸਾਰਾ ਪੈ ਜਾਂਦਾ ਨਾ ਤਾਂ ਆ ਜਾਂਦਾ ਨਾ ਹੜ ਤਾਂ ਆਉਂਦਾ। ਕਿਉਂਕਿ ਬੱਦਲ ਨੇ ਪਾਣੀ ਇਕੱਠਾ ਕੀਤਾ ਹੁੰਦਾ ਸਾਰਾ ਉਹ ਬੱਦਲ ਜਿੱਥੇ ਫਟਦਾ ਹੈਗਾ, ਓਥੇ ਪਤਾ ਨਹੀ ਕਿੰਨੇ ਲੀਟਰਾਂ ਦੇ ਹਿਸਾਬ ਨਾਲ ਪਾਣੀ ਉੱਥੇ ਇੱਕਦਮ ਇਕਦਮ ਹੀ ਡਿੱਗਦਾ ਉਹ ਫਿਰ ਜਦੋਂ ਡਿੱਗਦਾ ਤਾਂ ਇਕਦਮ ਹੀ ਪ੍ਰੈਸ਼ਰ ਪੈਂਦਾ। ਆ ਇਹ ਹੁੰਦਾ ਕੰਮ ਬਾਕੀ ਮੇਰੇ ਹਿਸਾਬ ਨਾਲ ਪਹਾੜੀ ਇਲਾਕੇ ਤੇ ਬੜੀ ਦਿੱਕਤ ਵਾਲੀ ਗੱਲ ਹੈ। ਪਤਾ ਹੀ ਨਹੀਂ ਲੱਗਦਾ, ਪਰ ਇੱਕ ਗੱਲ ਹੋਰ ਜੇ ਪਹਾੜੀ ਇਲਾਕੇ ਦੇ ਵਿੱਚ ਤੁਸੀਂ ਇਹ ਵੀ ਹੈਗਾ ਜੇ ਜੇ ਉੱਥੇ ਮਤਲਬ ਬਰਸਾਤ ਆਉਂਦੀ ਹੈ ਨਾ ਤੇ ਧੁੱਪ ਵੀ ਨਾਲ ਹੀ ਆ ਜਾਂਦੀ, ਮਤਲਬ ਧੁੱਪ ਵੀ ਆਉਂਦੀ ਜੇ। ਇਕਦਮ ਧੁੱਪ ਵੀ ਆ ਜਾਂਦੀ ਬਰਸਾਤ ਚ ਇਕਦਮ ਉਸ ਤੋਂ ਬਾਅਦ ਵੀ ਥੋੜ੍ਹਾ ਚਿਰ ਰੁਕ ਕੇ ਇਕਦਮ ਹੀ ਆ ਜਾਂਦੀ। ਹਾਂ ਅਸੀਂ ਪਿੱਛੇ ਹਾਂ, ਅਸੀਂ ਪਿੱਛੇ ਸਾਡਾ ਪ੍ਰੋਗਰਾਮ ਬਨਿਆ ਦਾ ਸੀ ਅਸੀਂ ਉੱਥੇ ਗਏ ਉੱਥੇ ਆਪਣਾ ਸ਼ਿਮਲਾ
ਅੱਛਾ।
ਹਾਂ। ਸ਼ਿਮਲਾ ਗਏ ਤੇ ਬੱਚੇ ਵੀ ਨਾਲ ਸ ਅਸੀਂ ਉੱਥੇ ਗਏ ਤੇ ਅਚਾਨਕ ਹੀ ਮੌਸ ਇਹ ਤੇ ਖ਼ਰਾਬ ਹੋ ਗਿਆ। ਅਸੀਂ ਕਿਹਾ ਲੈ ਵਈ ਐ ਕੀ ਹੋ ਗਿਆ? ਮੌਸਮ ਖਰਾਬ ਹੋ ਗਿਆ ਤੇ ਬਈ ਅਸੀਂ ਕਿਹਾ ਏਹ ਕੀ ਬਣ ਜਾਏਗਾ ਫਿਰ ਦਿੱਕਤ ਜਾਈ ਤੇ ਜਦੋਂ ਉੱਥੋਂ ਦਾ ਬੰਦਾ ਸੀ ਕਹਿੰਦਾ ਕੋਈ ਬਾਤ ਨੀ ਆਪ ਕੋ ਭਰਾਓ ਨਾ ਏਹ ਥੋੜੀ ਦੇਰ ਬਾਰਿਸ਼ ਆਏਗੀ ਦੇਖੋ ਅਬੀ ਧੂਪ ਨਿਕਲ ਜਾਏਗੀ। ਓਹੀਓ ਗੱਲ ਬਣੀ ਪੰਦਰਾਂ ਵੀਹ ਮਿੰਟ ਅੱਧੇ ਘੰਟੇ ਤੱਕ ਬਾਰਿਸ਼ ਆਈ ਪੰਦਰਾਂ ਵੀਹ ਮਿੰਟ ਵੀ ਨੀ ਆਈ ਹੋਣੀ ਥੋੜ੍ਹੀ ਦੇਰ ਬਾਅਦ ਵੇਖਿਆ ਬੱਦਲ ਸਾਫ਼ ਹੋ ਗਿਆ ਧੁੱਪ ਨਿਕਲ ਗ ਲਸ਼ਕੀਨੀ ਧੁੱਪ ਦੂਰੋਂ ਹੀ ਪਤਾ ਲੱਗੇ ਵੀ ਉਹ ਪਹਾੜ ਤੇ ਉਹ ਫਲਾਣਾ ਹੈਗੇ ਯਾਰ ਏਹ ਬੜਾ ਵਧੀਆ ਅਸੀਂ ਘਬਰਾ ਕੇ ਮੈਂ ਕਿਹਾ ਏਹ ਬਾਰਿਸ਼ ਇੱਕਦਮ ਮਾ ਆ ਗਈ ਆ ਹੁਣ। ਪਹਾੜੀ ਇਲਾਕੇ ਦੇ ਵਿੱਚ ਬਈ ਬੰਦਾ ਡਰਦਾ ਈ ਐ ਤੇ ਬਾਕੀ ਉੱਥੇ ਜਾ ਕੇ ਉੱਥੇ ਜਾ ਕੇ ਵੀ ਐ ਲੱਗਿਆ ਮੈ ਕਿਆ ਯਾਰ ਐ ਤੇ ਇੱਕ ਮਿੰਟ ਤੋਂ ਪਹਿਲੇ ਹੁਣੇ ਬਾਰਿਸ਼ ਆਈ ਸੀ। ਹੁਣੇ ਨਾਲ ਈ ਆਪਣੀ ਗੱਲ ਕਿ ਉਹ ਲਸ਼ਕੀਨੀ ਧੁੱਪ ਧੁੱਪ ਐ ਪੈਂਜ ਅ ਉਹਦੇ ਉੱਤੇ ਪਵੇ ਪਹਾੜ ਦੇ ਉੱਪਰ ਦੂਰੋਂ ਈ ਬੜੀ ਵਧੀਆ ਲੱਗੇ ਵੀ ਐ ਹੈ ਕਿਆ ਬਾਤ ਐ ਤੇ ਇਹ ਇੱਕਦਮ ਇੰਜ ਈ ਬੱਦਲ ਬਣ ਗਏ ਉੱਥੇ ਤੇ ਮ ਪਤਾ ਨੀ ਲੱਗਦਾ ਪਹਾੜੀ ਇਲਾ ਤੇ ਅਸੀਂ ਉੱਥੇ ਬੜਾ ਹਾਂ, ਉੱਥੇ ਇੱਕ ਜਾਕੋ ਮੰਦਿਰ ਗਏ ਅਸੀਂ ਹਾਂ, ਜਾਕੋ ਮੰਦਿਰ ਉੱਥੇ ਬੜਾ ਵਧੀਆ ਬਣਿਆ ਦਾ ਮੇਰੇ ਖਿਆ ਨਾਲ-ਨਾਲ ਉਹਦੀ ਚੜਾਈ ਜੇ ਸਿੱਧੀ ਜੇ ਚੜਾਈ ਜਿਵੇਂ ਮਤਲਬ ਸਿੱਧੀ ਚੜ੍ਹਾਈ ਸਮਝ ਰਹੇ ਹੋ ਬਈ ਏਜ ਕਿਦਾ ਮੈ ਇੰਜ ਵੀ ਸਿੱਧਾ ਖੜਾ ਹੋ ਕੇ ਜਾਓ ਥੱਕ ਜਿੰਦਾ ਬੰਦਾ ਮਤਲਬ ਇੰਝ ਚੜਾਈਏ ਤੇ ਹਾਂ ਓਅ ਉੱਥੇ ਅੰਝ ਮਤਲਬ ਉਹ ਪੂਰੇ ਸ਼ਿਮਲੇ ਦੇ ਵਿੱਚੋਂ ਦੂਰੋਂ ਨਜ਼ਰ ਆਉਂਦੀ ਮੂਰਤੀ ਉੱਥੇ ਘੱਟ ਤੋਂ ਘੱਟ ਡੇਢ ਸੌ ਫੁੱਟ ਉੱਚੀ ਮੂਰਤੀ ਹੋਣੀ ਸੌ ਡੇਢ ਸੌ ਫੁੱਟ ਤੇ ਦੂਰੋ ਹੀ ਉਹ ਹਨੂੰਮਾਨ ਦੀ ਮੂਰਤੀ ਬਣੀ ਦੀ ਐ ਤੇ ਦੂਰੋਂ ਈ ਨਜ਼ਰ ਆਂਦੀ ਕੀ ਐ ਜਾਕੋ ਮੰਦਿਰ ਹੈਗਾ ਤੇ ਅਸੀ ਫੇਰ ਉੱਥੇ, ਹਾਂ, ਦੇਖ ਕੇ ਆਏ ਦਰਸ਼ਨ ਮੇਲੇ ਥ ਕਰਕੇ ਆਏ ਤੇ ਬਾਂਦਰ ਬੜੇ ਤੇ ਲੰਗੂਰ ਬਾਂਦਰ ਹੈ ਆਉ ਮੰਦਿਰ ਬਣਿਆ ਦਾ ਉੱਥੇ ਤੇ ਉੱਥੇ ਅਸੀਂ ਫਿਰ ਆਪਣਾ ਬ ਫੋਟਆਂ ਫੋਟੋਆਂ ਖਿਚਾਈਆਂ ਜਦੋਂ ਉੱਤੇ ਗਏ ਉਹਨਾਂ ਨੇ ਨਾ ਸਿਸਟਮ ਬਣਾਇਆ ਦ ਤਲਬ ਨਾ ਪਹਿਲੇ ਤੇ ਪੌੜੀਆਂ ਤੇ ਚੜ੍ਹਦੇ ਸੀ ਨਾ ਪੌੜੀ ਸਿੱਧੀ ਤੇ ਥੱ ਜਾਂਦੇ ਸੀ ਬੱਚੇ ਜੇ ਆਉ ਜੋ ਵੀ ਹੁਣ ਉਹਨਾਂ ਨੇ ਕੀ ਬਣਾਇਆ ਕਿ ਇੱਕ ਇੱਕ ਨਾ ਉਹਨਾਂ ਨੇ ਇੰਝ ਜਿਵੇਂ ਉਹ ਤੁਸੀਂ ਕਦੀ ਗਏ ਹੋਵੋ ਵੀ ਉਹ ਸਟੈਪ ਚੱਲਦੇ ਨੇ ਨਾ ਪੌੜੀਆਂ ਵਾਲੇ ਤੁਸੀਂ ਜਾਣਦੇ ਹੋ ਜਿਵੇਂ ਕਿੱਥੇ ਵੀ ਸਟੈਪ ਚੱਲਦੇ ਨੇ ਉਵੇਂ ਨਾ ਉਹਨਾਂ ਨੇ ਸਟੈਪ ਚੱਲਣ ਵਾਲੀ ਇੱਕ ਪੌੜੀਆਂ ਬਣਾਈਆਂ ਦੀਆਂ ਉਹ ਸਭ ਤੋਂ ਵਧੀਆ ਹੈਗਾ ਉੱਥੇ ਚੜੋ ਸਿੱਧਾ ਪੈਸੇ ਤੇ ਬੜੇ ਲੱਗਦੇ ਨੇਹੇ ਵ ਹੁਣ ਉਹ ਉਹ ਫੇਿਰ ਉਹਦੀ ਟਿਕਟ ਰੱਖਤੀ ਸੀ ਉਹਨਾਂ ਨੇ ਉਦੋਂ ਤੇ ਫ੍ਰਰੀ ਚੱਲਦਾ ਪਾ ਸੀ ਕੰਮ ਫੇਰ ਉਹਦੀ ਟਿਕਟ ਰੱਖਤੀ ਸੀ ਬੀ ਤੁਸੀਂ ਤੇ ਚੜ੍ਹਨਾ ਤੇ ਤੁਹਾਨੂੰ ਦ ਵੀਰ ਰੁਪਏ ਟਿਕਟ ਆਗੀ ਹਾਂ ਪਰ ਪਰਸਨ ਦਸ ਹੁਣ ਜਿਹੜਾ ਬੰਦਾ ਥੱਕ ਜੇ ਸੀੜੀਆਂ ਸਿੱਧੀਆਂ ਨੇ ਤੇ ਫਿਰ ਉਹਦੇ ਕਰਕੇ ਬੱਚਾ ਥੱਕ ਹੀ ਜਾਂਦੇ ਨੇ
ਅੱਛਾ ਆਹ ਉਹ ਪੋਤ ਹਾਂਜੀ ਨਹੀਂ ਨਹੀਂ ਉਂਗਲ ਆ ਗਈ ਉਹਦੀ ਐਲਬ ਪਾ ਰੀ ਅੱਛਾ ਪੋਤੇ ਦੀ ਛੋਟੇ ਦੀ
ਕਿਆ ਵਾ ਦੇਖਣਾ ਸੀ ਨਾ ਕੀ ਗੱਲ ਠੀਕ ਨਾ ਠੀਕ ਹੈ ਹਾਂ ਤੇ ਫ ਬੱਚੇ ਤੇ ਫਿਰ ਬੱਚੇ ਤੇ ਫਿਰ ਐਨ ਜੀ ਕਰਦੇ ਸ਼ਰਾਰਤੇ ਬੱਚੇ ਤੇ ਐਨ ਜੀ ਬੱਚਿਆਂ ਨੇ ਕਰਨੀ ਸ਼ਰਾਰਤਾਂ ਨਾਲ ਅੱਛਾ ਅੱਛਾ ਸ਼ਰਾਰ
ਤਾਂ ਕਰਕੇ ਫਿਰ ਥੋੜਾ
ਅੱਛਾ ਅੱਛਾ ਅੱਛਾ ਪਤਾ ਨੀ ਨਾਲੇ ਹੁਣ ਟੰਗਾਂ ਤੁਰਨ ਲੱਗ ਗਿਆ ਨਾ ਟੰਗਾਂ ਲੱਗ ਗਈਆਂ ਤੇ ਹੁਣ ਕਦੀ ਇੱਧਰ ਤੇ ਕਦੀ ਉੱਧਰ ਤੇ ਉਹ ਫੇਰ ਹੁੰਦਾ ਹੀ ਹੈ ਨਾ ਬੱਚੇ ਨੂੰ ਵੀ ਮੈਂ ਵੀ ਵੇਖ ਲਾਂ ਵੀ ਵੇਖ ਲਾਂ
ਆਾਂ ਗੱਲ ਤੇ ਸਾਰੀ ਹੋ
ਇਸ ਤਰ੍ਹਾਂ ਹੁੰਦਾ ਨਾ ਬੱਚੇ ਦਾ ਵੀ ਟਾਈਮ ਇਹੋ ਜਾਹਾ ਜਦੋਂ ਬੱਚਾ ਤੁਰਨਾ ਸਿੱਖਿਆ ਨਾ ਉਹ ਕਹਿੰਦਾ ਮੈਂ ਭੱਜ ਲਵਾਂ ਬਸ ਐਂ ਨਹੀਂ ਪਤਾ ਹੁੰਦਾ ਅੱਗੇ ਕੀ ਆ ਰਿਹਾ ਉਹਨੂੰ ਬਸ ਐ ਪਤਾ ਮੈਂ ਪੈਰ ਲੱਗ ਗਏ ਨੇ ਮੇਰੇ ਨਾਲ ਅਤੇ ਹੁਣ ਮੈਂ ਭੱਜਾਂ
ਅੱਛਾ ਹਾਂ ਬਸ ਹੋਰ
ਡਰ ਲੱਗਦਾ ਬੱਚਾ
ਬਸ ਬਸ ਬਸ ਗਲਤ ਸਾਰੀ ਉਹ ਹੈ ਹੋਰ ਨਹੀਂ ਨਹੀਂ ਨਹੀਂ ਸਹੀ ਹੈ ਸਹੀ ਹੈ ਬਿਲਕੁਲ ਬਿਲਕੁਲ ਸਹੀ ਹੈ ਠੀਕ ਹੈ ਕੋਈ ਉਹ ਨੀ ਹਾਂ ਕੋਈ ਉਹ ਨੀ ਹਹ ਨਹੀਂ ਨਹੀਂ ਠੀਕ ਹੈ ਫੇਰ ਬੱਚਾ ਹੈ ਨਾ ਜਿੱਦਾਂ ਵੀ ਕਰਦਾ ਜਿੱਦ ਵੀ ਕਰਦਾ ਬੱਚਿਆਂ ਨੇ ਜਿਦਾਂ ਵੀ ਕਰਨੀਆਂ ਮੈਂ ਇਹ ਕਰਨਾ ਉਹ ਕਰਨਾ ਮੈਂ ਇਹ ਲੈਣਾ ਆਹ ਬਸ ਬਸ
ਬੱਚਿਆਂ ਨੂੰ ਅਗਲੇ ਅੱਜ ਕੱਲ ਮੋਬਾਈਲਾਂ ਮੋਬਾਈਲਾਂ ਕਰਕੇ ਨਾ ਮੋਬਾਈਲਾਂ ਚਾਰ ਰੋਸ਼ਨੀ ਆ ਵੇਖਦੇ ਨੇ ਤੇ ਉਹ ਵੇਖਦੇ ਨੇ ਵੀ ਮੈਨੂੰ ਮੈਂ ਵਿਖਾਓ ਕੀ ਇਹਦੇ ਚ ਬਈ ਇਹ ਕੀ ਹ ਮੈਨੂੰ ਰੋਸ਼ਨੀ ਵਾਲੀ ਕੋਈ ਚੀਜ਼ ਹ ਕਿਤੇ ਕੋਈ ਬਟਨ ਜਿਵੇਂ ਤੁਸੀਂ ਕਰੋਗੇ ਉਵੇਂ ਕਰਨਗੇ ਬਾਕੀ ਬੱਚਿਆਂ ਵਾਸਤੇ ਫੈਕਟਿਵ ਹੁੰਦਾ ਹੈਗਾ ਨਹੀਂ ਕਰਨਾ ਚਾਹੀਦਾ ਨਾ ਥੋੜਾ ਜਿਹਾ ਬੱਚਿਆਂ ਨੂੰ ਹੁੰਦਾ ਬੱਚਿਆਂ ਦਾ ਇਫੈਕਟ ਜ਼ਿਆਦਾ ਪਾਉਂਦਾ ਅੱਜ ਕੱਲ੍ਹ ਨਾ ਇਹ ਜਿਹੜਾ ਮੋਬਾਈਲਾਂ ਦਾ ਟਾਵਰ ਸਿਸਟਮ ਹੈਗਾ ਨਾ ਬਹੁਤ ਫਾਸਟ ਹੈਗੇ ਨੇ
ਅਸੀਂ ਇਹਨੂੰ ਕਵਰ ਉਤਾਰ ਕੇ ਦੇ ਦਿੰਨੇ ਹ ਨਾ
ਨਹੀਂ ਨਹੀਂ ਕਵਰ ਨਹੀਂ ਉਤਾਰਨਾ ਚਾਹੀਦਾ
ਅੱਛਾ
ਕਵਰ ਕਵਰ ਵੀ ਹਾਂ ਕਵਰ ਦੇ ਦਿੰਨਦੇ ਉਹ ਠੀਕ ਹੈ ਹਾਂ ਹਾਂ ਉਹ ਪਤਾ ਕੀ ਕੀ ਅੱਜ ਕੱਲ੍ਹ ਫੋਰ ਫੋਰ ਜੀ ਫਾਈਵ ਜੀ ਜਿਹੜੇ ਆਏ ਨੇ ਨਾ ਨਵੇਂ ਇਹ ਬੜੀ ਰੇਂਜ ਜ਼ਿਆਦਾ ਇਹਨਾਂ ਦੀ ਰੇਂਜ ਇੰਨੀ ਜ਼ਿਆਦਾ ਹੈਗੀ ਕਿ ਇਹਨਾਂ ਦੀ ਰੀਏਡੀਏਸ਼ਨ ਦੀ ਕਿਰਨਾਂ ਨਿਕਲਦੀਆਂ ਨਾ ਉਹ ਦਿੱਕਤ ਕਰਦੀ ਹੈ ਤੇ ਕਹਿੰਦੇ ਨੇ ਸਗੋਂ ਹਾਂ ਕਹਿੰਦੇ ਨੇ ਸਗੋਂ ਹਾਂ ਬਈ ਇਹ ਜਿਹੜਾ ਅਸੀਂ ਗੱਲਾਂ ਵੀ ਕਰਨੇ ਆ ਨਾ ਥੋੜਾ ਕੰਧ ਤੋਂ ਥੋੜਾ ਕੰਧ ਤੋਂ ਭਰੇ ਕਰਕੇ ਕਰਨੀ ਚਾਹੀਦੀ ਗੱਲ ਪੂਰਾ ਜ਼ੋਰ ਕੇ ਨੀ ਆਉਣਾ ਚਾਹੀਦਾ ਨਾਲ ਉੱਥੇ ਨਾ ਆਦਤ ਬਣ ਗਈ ਐ ਵੈਸੇ ਤਾਂ ਕਹਿੰਦੇ ਨੇ ਇਹਦੀ ਹੈਂਡ ਉਹੀ ਹੁੰਦੀ ਜਿਹੜੀ ਉਹਦੇ ਨਾਲ ਗੱਲ ਕਰੋ ਇਫੈਕਟ ਘੱਟ ਪੈਂਦਾ। ਬਾਕੀ ਜੀ ਹਾਂ ਬਾਕੀ ਹਾਂ ਬਾਕੀ ਇਹ ਜਿਹੜਾ ਉਹਨ ਫਾਈਵ ਜੀ ਤੱਕ ਉਹ ਸਿਕਸ ਜੀ ਸ਼ੁਰੂ ਕਰ ਰਹੇ ਨੇ ਹੋਰ,
ਅੱਛਾ ਉਹ ਬੜਾ ਬੜਾ ਬਹੁਤ ਬੜਾ,
ਹੁਣ ਜਿਵੇਂ ਪਹਿਲੇ ਦੇ, ਪਹਿਲੇ ਅਸੀਂ ਵੇਖਦੇ ਹੁੰਦੇ, ਅ ਮੋਬਾਈਲਾਂ ਚ ਅਗਰ ਕੋਈ ਆ ਬਈ, ਅ ਵੀਡੀਓ ਵੂਡੀਓ ਬਣਾਉਣੀ ਐ, ਜਾਂ ਕੋਈ ਵੀਡੀਓ ਅਪਲੋਡ ਕਰਨੀ ਐ। ਉਹ ਟਾਈਮ ਲੈਂਦਾ ਸੀ ਥੋੜ੍ਹਾ ਜਿਹਾ, ਹੁਣ ਇਕਦਮ ਅ, ਥੋੜਾ ਘੱਟ ਟਾਈਮ ਲੈਂਦਾ ਅੱਗੋਂ, ਸਿਕਸ ਜੀ ਆਏਗਾ ਨਾ ਹੋਰ ਜ਼ਿਆਦਾ ਮਤਲਬ ਕੱਟ ਲਏਗਾ, ਤਾਂ ਅਸੀਂ ਇੰਝ ਓਪਨ ਕੀਤਾ ਨਾਲ ਦੀ ਨਾਲ ਹੀ ਉਹ ਤੁਹਾਡਾ ਵੀਡੀਓ ਜਿਹੜੀ ਐ ਨਾ ਨਾਲ ਦੀ ਨਾਲ ਓਪਨ ਕਰ ਦੇਗਾ। ਮਤਲਬ ਹੋਰ ਜ਼ਿਆਦਾ ਫਾਸਟ ਹੋ ਗਿਆ ਮਤਲਬ, ਕਹਿਣ ਦਾ ਮ ਮਤਲਬ ਹੈਗਾ ਕਿ ਬਈ ਜਿਹੜੀ ਰੇਂਜ ਹੈ, ਨਾ ਉਹਨਾਂ ਨੇ ਵਧਾ ਅੱਛਾ ਫੇਰ ਇਹ ਰੇਂਜ ਜਿਹੜੀ ਇੰਨੀ ਗ਼ਲਤ ਹੈਗੀ ਜੇ ਕਿ ਜਿਹੜੇ ਪਸ਼ੂ ਪਕਸ਼ੀ ਹੈਗਾ। ਪੰਛੀ ਹੈਗੇ ਨੇ ਨਾ ਜਿਹੜੇ ਸਵੇਰੇ ਆ ਜਿਹੜੇ ਚਿੜੀਆਂ ਕਰਦੀਆਂ ਹੁੰਦੀਆਂ ਸਨ ਹਾਂ ਇਹਦਾ ਉਹ ਕੋਈ ਉਹ ਇਹਨਾਂ ਨੇ ਨਾ ਆਪਣੇ ਫਾਇਦੇ ਵਾਸਤੇ, ਤੇ ਜ਼ਰੂਰ ਕਰਦੇ। ਵੀ ਇਹ ਫਾਈਵ ਜੀ ਫਾਈਵ ਜੀ ਸਿਕਸ ਜੀ ਲੈਣ ਦੇ ਬਨੇ ਲੇਕਿਨ ਇਹ ਨੁਕਸਾਨਦਾਇਕ ਤਾਂ ਹੈਗਾ ਇਹਦਾ ਨੁਕਸਾਨ ਤਾਂ ਐ ਹੁਣ ਚਿੜੀਆਂ ਵੇਖ ਲਓ ਚਿੜੀਆਂ ਬਹੁਤ ਨਜ਼ਰ ਆਉਂਦੀਆਂ ਹੈਗੀਆਂ ਛੋਟੀਆਂ ਚਿੜੀਆਂ ਹੁੰਦੀਆਂ ਸੀ, ਪਹਿਲੇ ਉਹ ਗੋਰੀਲਾ ਬਹੁਤ ਘੱਟ ਨਜ਼ਰ ਆਦੀਆਂ। ਪਹਿਲੇ ਆਂਦੀਆਂ ਹੁੰਦੀਆਂ, ਫੇਰ ਚਿੜੀਆਂ ਤੇ ਹੁਣ ਬਹੁਤ ਘੱਟ ਨਜ਼ਰ ਆਉਂਦੀਆਂ ਚਿੜੀਆਂ, ਆਦੀਆ ਹੁਣ, ਇਸੀ ਚੱਕਰ ਵਿੱਚ ਨਹੀਂ ਆਦੀਆਂ ਕਿ ਬਈ ਉਹ, ਮਤਲਬ ਰੇਡੀਏਸ਼ਨ ਜਿਆਦਾ ਹੁੰਦੀ ਹੈ, ਤੇ ਉਹਨਾਂ ਨੂੰ ਉਹ ਬੜੀ ਕੋਮਲ ਹੁੰਦੀ ਹੈ। ਚਿੜੀਆਂ ਤੇ ਉਹਨਾਂ ਨੂੰ ਦਿ ਦਿੱਕਤ ਹੁੰਦੀ ਏ, ਬਾਕੀ ਚਲੋ ਟੈਮ ਪਾਸ, ਹੋ ਰਿਹਾ ਜਿਹੜੇ ਕਰਦੇ ਪਏ ਨੇ ਆ ਹੁੰਦਾ ਪਿਆ,
ਆਾਂ ਤੇ ਗੱਲ ਹੈ ਬਸ ਸਭ ਸਭ ਠੀਕ ਠਾਕ ਵਧੀਆ ਬਸ ਮੈਂ ਕਿਹਾ ਚਲੋ ਵਧੀਆ ਤੁਸੀਂ ਯਾਦ
ਹਾਂ ਨਹੀਂ ਨਹੀਂ ਠੀਕ ਹੈ ਠੀਕ ਚਲੋ ਹਾਂ ਠੀਕ ਹੈ ਫਿਰ ਭੈਣ ਜ ਓਕੇ
ਓਕੇ ਜੀ ਓਕੇ ਓਕੇ ਜੀ ਸਤਿ ਸ੍ਰੀ ਅਕਾਲ